ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ-ਹਾਂਜੀ ਬਹੁਤ ਵਧੀਆ ਕਿ ਉਹ ਘਰ।
ਹਾਂਜੀ- ਹਾਂਜੀ, ਵਧੀਆਂ ਤੁਸੀਂ ਦੱਸੋ ਜੀ।
ਹਾਣ, ਟਾਇਮ ਹੋ ਰਿਆ ਐ ਉਹ ਖਾਣਾਂ ਹੁਣ ਐਸ਼ਾਂ ਹਾਂਜੀ--ਹਾਂਜੀ ਕਲੀਅਰ ਆਵਾਜ਼ ਆ ਰਹੀ ਐ ਤੁਹਾਡੀ, ਹੋਰ ਮੈਂ ਕਹਿ ਰਿਹਾਂ ਲੰਚ ਦਾ ਟਾਇਮ ਹੋ ਰਿਆ ਤੁਸੀਂ ਰ ਖਾਣਾ
ਖਾ ਹ ਹਾਂਜੀ ਖਾ ਲਿਆ -ਖਾ ਲਿਆ ਜੀ ਖਾਣਾ ਖਾ ਲ਼ਿਆ।
ਅੱਛਾ-ਅੱਛਾ ਬਹੁਤ ਵਧੀਆਂ ਜੀ, ਹੋਰ ਦੱਸੋ ਜੀ ਗਰਮੀਆਂ ਦੀਆਂ ਛੁੱਟੀਆਂ ਪਈ ਦੀਆਂ ਨੇ, ਗਰਮੀਆਂ ਹੋ ਤੁਸੀਂ ਦੱਸੋ ਗਰਮੀਆਂ ਦੀਆਂ ਛੁੱਟੀਆਂ ਤੇ ਔਰ ਕਿੱਥੇ, ਕੀ ਕਰ ਰੇ ਔ
ਕੁੱਛ ਨੀ ਬਸ ਘਰੇ ਈ ਹੁੰਦੀਂ ਆ ਬੱਚਿਆਂ ਨਾਲ ਈ
ਅੱਛਾ-ਅੱਛਾ ਠੀਕ ਹੈ ਜੀ। ਬਹੁਤ ਵਧੀਆ
ਹਾਂਜੀ ਘਰੇ ਹੀ ਹੁੰਦੇ ਐ, ਬੱਚਿਆਂ ਦੇ -ਬੱਚਿਆਂ ਦੇ ਨਾਲ ਹੀ ਰਹਿੰਦੇ ਆ ਜ ਹਾਂਜੀ।
ਹਾਂਜੀ-ਹਾਂਜੀ ਬਹੁਤ ਵਧੀਆ ਗੱਲ ਹੈਗੀ ਐ।
ਹਾਂਜੀ
ਤੇ ਫ਼ਿਰ ਅੱਜ ਬੱਚੇ ਦੇ ਬਾਰੇ ਗੱਲ ਕਰਦੇਂ, ਬੱਚੇ ਮਤਲਬ ਕਿ ਮੋਬਾਇਲ ਵਗ਼ੈਰਾ ਬੜਾ ਮੋਬਾਇਲ ਵਗ਼ੈਰਾ ਬੜਾਂ ਚਲਾਂਦੇ ਨੇ ਠੀਕ ਹੈ ਜੀ, ਤੇ ਫਿਰ ਅ ਕਿਤੇ ਫੋਨ ਲੈ ਕੇ ਬੈਂਦੇ ਨੇ, ਠੀਕ ਐ ਜੀ, ਜੀ ਜੀ ਉਹ ਤੁਸੀਂ ਇਸ ਬਾਰੇ ਚ ਦੱਸੋ ਕੀ ਕਹਿੰਦੇ ਔ? ਕਿ ਬੱਚਿਆਂ ਨੂੰ ਫੋਨ ਦੇਣਾ ਸਈ ਹੈਗਾ ਐ।
ਨਈ ਫੋਨ ਦੇਣਾ ਬੱਚਿਆਂ ਨੂੰ ਸਈ ਵੀ ਐ ਤੇ ਨਈ ਵੀ ਐ ਬੱਚੇ ਫੋਨ ਨਾਲ ਹੀ ਹੁੰਦੇ ਸਭ ਕੁਛ ਫੋਨ ਬੱਚਿਆਂ ਨੂੰ ਉਹ ਧਾਰਮਿਕ ਚੀਜ਼ਾਂ ਦੇਖਣ ਵਾਸਤੇ ਦਿਓ। ਸਟੱਡੀ ਬਾਰੇ ਦੇਖਣ ਵਾਸਤੇ ਦਿਓ ਫ਼ੋਨ ਬੱਚਿਆਂ ਨੂੰ ਹਾਂ ਪਰ ਅੱਜ ਕੱਲ੍ਹ ਬੱਚੇ ਫੋਨਾ ਨੂੰ ਹੋਰ ਈ ਲੈ ਜਾਂਦੇ ਐ। ਸਟੱਡੀ ਚ ਵੀ ਨੇ ਜਦੋਂ ਵੀ ਕੋਈ ਕੰਮ ਹੁੰਦਾ ਬਸ ਫੋਨ ਲੈ ਕੇ ਬਹਿ ਜਾਂਦੇ ਐ। ਹਾਂ-ਹਾਂ, ਫੋਨ ਇੱਕਸੇਪ ਵੀ ਐ ਤੇ ਨਈ ਵੀ।
ਏ ਦੇ, ਹਾਂਜੀ ਸਹੀ ਗੱਲ ਐ ਪੜ੍ਹਾਈ ਦੇ ਪੜ੍ਹਾਈ ਕਰ ਉਹ ਪੜ੍ਹਾਈ ਦੇ ਨਾਮ ਤੇ ਫੋਨ ਲੈਂਦੇ ਨੇ ਫੇਰ ਉਹ ਇੰਸਟਾਗ੍ਰਾਮ, ਯੂਟਿਊਬ ਚਲਾ ਕੇ ਬੈਠੇ ਰਹਿੰਦੇ ਨੇ।
ਹਾਂ, ਹਾਂਜੀ।
ਹਾਂਜੀ-ਹਾਂਜੀ, ਜੀ ਮੇਰੇ ਹਿਸਾਬ ਨਾਲ ਨਾ ਦੇਖੋ ਪੇਰੈਂਟਸ ਅੱਜ ਕੱਲ ਦੇ ਮਾਂ ਪਿਓ ਹਾਂਜੀ ਸਹੀ ਕਹਿੰਦੇ ਪਏ ਓ।
ਹਾਂਜੀ,
ਦੇਖੋ ਮੇਰੇ ਹਿਸਾਬ ਨਾਲ ਅੱਜ ਕੱਲ
ਪਰ ਕੀ ਕਰੀਏ ਬੱਚ
ਦੇ ਮਾਪ ਦਿੰਦੇ ਆ ਤ
ਉਹ ਫਰੀ ਹੋ ਸਕੇ ਬੱਚਿਆਂ ਦੀ ਟੈਨਸਸ਼ਨ ਤੋਂ ਫਰੀ ਹੋ ਜਾਏ। ਹਾਂਜੀ,
ਹਾਂਜੀ-ਹਾਂਜੀ ਤੇ ਇਹ ਜਿਹੜੇ ਅ ਜ ਕੱਲ ਦੇ ਕਲੀਅਰ ਆਵਾਜ਼ ਆ ਰੀ ਸ਼ਾਇਦ ਹੋ ਸਕਦਾ ਆਵਾਜ਼ ਨਾ ਲੇਟ ਆ ਰਹੀ ਐ। ਜੇ ਤੁਸੀਂ ਪਹਿਲੇ ਬੋਲ ਚੁੱਕੇ ਹੋ ਉਹ ਮੇਰੇ
ਹਾਂਜੀ,
ਵੀ ਆਵਾਜ਼ ਐ
ਹਾਂਜੀ ਠੀਕ ਐ।
ਹਾਂਜੀ ਮੈਂ ਔਰ
ਹਾਂਜੀ,
ਮੈਂ ਜੋ ਮਾਂ ਪਿਓ ਹੈਗੇ ਨੇ, ਹੋ ਸਕਦਾ ਜਾਨ ਬੁਝ ਕੇ ਫੋਨ ਦਿੰਦੇ ਹੋਣਾ ਬ ਬੱਚੇ ਨੂੰ ਤਾਂ ਕਿ ਤੁਸੀਂ, ਚਿਕਾ ਨਾ ਮਾਰੋ ਠੀਕ ਐ ਜੀ ਔ
ਹਾਂਜੀ,
ਕਿ ਅੱਜ ਕਾਸਟ ਨੀ ਹੁੰਦੀ ਠੀਕ ਹਾਂਜੀ।
ਹਾਂ ਉਹਨਾਂ ਨੂੰ ਹੁੰਦਾ ਕੰਮ ਕਰਨਾ ਹੁੰਦਾ ਐ ਬੱਚਿਆਂ ਨੂੰ ਫੋਨ ਫੜਾ ਦਿੰਦੀ ਐ। ਠੀਕ ਐ ਕੋਈ ਦਿੱਕਤ ਆਈ ਬਸ ਬੱਚਿਆਂ ਨੂੰ ਫੋਨ ਫਿਰ ਦਿੰਦੇ ਆ, ਬੱਚੇ ਖੇਡੀ ਜਾਂਦੇ ਆ ਫੋਨ ਨਾਲ, ਤੇ ਉਹ ਆਪਦਾ ਕੰਮ ਕਰੀ ਜਾਂਦੇ ਆ ਬ ਬੱਚਿਆਂ ਵਾਸਤੇ ਟਾਈਮ ਨੀ ਹੁੰਦਾ ਨਾ।
ਬਿਲਕੁਲ।
ਬਸ ਉਹੀ ਹੋ ਬੱਚਿਆਂ ਵਾਸਤੇ ਟਾਈਮ ਨੀ ਹੁੰਦਾ ਹਾਂ ਬੱਚਿਆਂ ਨੂੰ ਫ਼ੋਨ ਪੜਾ ਦਿੰਦੇ ਆ ਬ ਹਾਂ ਉਹੀ ਹੁੰਦਾ ਪਰ ਇਹ ਨੀ ਪਤਾ ਤਾ ਵੀ ਅੱਗੇ ਜਾ ਕੇ ਬੱਚਿਆਂ ਨੂੰ ਫੋਨ ਦਾ ਕਿੰਨਾ ਮੋਹ ਹੋ ਜਾਂਦਾ ਐ ਉਹ ਨੂੰ ਕੋਈ ਹਾਂ, ਕੋਈ ਚੀਜ਼ ਤੇ ਨੀ ਰਹਿੰਦਾ ਨਾ ਪੜ੍ਹਾਈ ਤੇ ਕੰਮ ਮਨ ਲੱਗਦਾ ਨਾ ਹੋਰ ਬਸ ਫੋਨ ਤੇ ਹੀ ਰਹਿੰਦੇ ਹੈ।
ਜੀ-ਜੀ-ਜੀ ਤੁਹਾਨੂੰ ਪਤਾ ਹੀ ਹੋਣਾ ਕਿ ਸਾਡੇ-ਸਾਡੇ ਟੇਮ ਚ ਕਿਹੜੇ ਹਾਂਜੀ ਜਿ ਸਬ ਵਧੀਆ ਜੀ ਨਾ ਕੋਈ ਫੋਨ ਹੁੰਦੇ ਸੀ। ਅਸੀਂ ਤੇ ਉਹਦੇ ਘੰਟੋ ਘਰੋਂ ਬਾਹਰ ਨਿਕਲਦੇ ਅਹ ਨਿਕਲੇ ਰਹਿੰਦੇ ਸੀ। ਗੇਮ ਖੇਡਦੇ ਸੀ ਗੁੱਲੀ ਡੰਡਾ ਖੇਲਦੇ ਸੀ। ਠੀਕ ਹੈ ਅੱਜ ਕੱਲ
ਹਾਂਜੀ।
ਗੁਲੀ ਡੰਡਾ ਕਿਹਨੂੰ ਕਹਿੰਦੇ ਨੇ। ਕਿਉਂ ਜੀ ਹਮ ਹਮ ਹੂਂ।
ਹਾਂਜੀ। ਹਾਂਜੀ ਹੈ ਹੀ ਨੀ ਹੁਣ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਗਿੱਲੀ ਡੰਡਾ ਕੀ ਹੁੰਦਾ ਹੈ ਖੋਕੋ। ਖਾਣੇ ਚ ਅਸੀਂ ਆਲੂ ਦੀ ਸਬਜ਼ ਭੁਜ਼ੀਆਂ ਬਣਾਈਏ ਰੋਟੀਆਂ ਬਣਾਈਏ
ਅੱਛਾ-ਅੱਛਾ-ਅੱਛਾ ਤੁਸੀਂ ਆਲੂ ਦੀ ਸਬਜ਼ੀ ਬਣਾਈ ਹੈ ਤੇ ਕਿਵੇਂ ਬਣਾਈ ਹੈ? ਮਤਲਬ
ਸਬਜ਼ੀ ਮੇਰੀ ਗੁੜੀਆਂ ਨ ਗੁੜੀਆਂ ਬਣਾਦੀ ਹੁੰਦੀ ਆ ਸਬਜੀ। ਮੈਂ ਤਾਂ ਆਪ ਕੰਮ ਕਰਦੀ ਹੁੰਦੀ ਆ। ਹੋਸਪੀਟਲ ਦਾ ਕੰਮ ਮੇਰੀ ਸਰਵੇ ਲੱਗੀ ਹੋਈ ਹੈ। ਚੱਲਦੀ ਹੈ ਪਤਾ ਤੁਹਾਨੂੰ? ਅੱਜ ਕੱਲ ਪਿੰਡਾਂ ਚ ਸਰਵੇ ਲੱਗੀ ਹੋਈ ਹੈ। ਹਾਂ ਉਸ ਅ
ਅੱਛਾ ਬੋਤ ਵਧੀਆਾ ਗੱਲ ਹੈ ਜੀ।
ਚ ਲੱਗੀ ਹੋਈ ਆ ਵੈਂ। ਹਾਂ ਮੇਰੀ ਗੁੜੀਆ ਬਣਾ ਲੈਂਦੀ ਆ ਸਬਜ਼ੀ ਰੋਟੀ। ਮੈਂ ਬਣਾ ਲੈਂਦੀ। ਹਾਂਜੀ ਹਾਂ ਮੇਰੀ ਗੁੜੀ ਆ ਹੈ ਕੰਮ ਕਰ ਲੈਂਦੀ ਮੇਰੀ ਗੁੜੀਆਂ ਨੂੰ ਮੈਂ ਫੋਨ ਪਾਣ ਨਹੀਂ ਦਿੰਦੀ, ਕੱਟ ਦਿੰਦੀ ਹਾਂ
ਜੀ-ਜੀ ਵਧੀਆ ਗੱਲ।
ਪਰ ਬੱਚਿਆਂ ਨੂੰ ਇਹ ਨੀ ਅੱਜ ਆਪਾਂ ਅੱਛੇ ਹਾਂ ਬੱਚਿਆਂ ਨੂੰ ਅੱਜ ਆਪਾਂ
ਹਾਂ ਸ
ਸਾਡੇ ਇੱਧਰ ਬਰਸਾਤ ਹੋਈ ਹੈ ਹਾਂ। ਹਾਂ ਬਰਸਾਤ ਹੋਈ ਜਾਂਦੀ ਹੈ ਸਾਡੇ ਇੱਧਰਲੀ ਸਾਈਡ। ਹ ਹ ਹਾਂ ਸਾਡੀ ਆਂ ਸਾਈਡ ਬਰਸਾਤ ਆ ਜਾਂਦੀ ਹੈ ਹਾਂ।
ਜੀ ਵਧੀਆ ਗੱਲ ਹੈ। ਤੇ ਬਰਸਾਤ ਦੇ
ਦੇਗੇ ਨਾ ਤਾਂ ਬੱਚਿਆਂ ਨੂੰ ਚੰਗੇ ਹੀ ਮਿਲਣਗੇ ਸੰਸਕਾਰ।
ਬਿਲਕੁਲ ਬਿਲਕੁਲ ਸਹੀ ਕਹਿੰਦੇ ਪਏ ਹੋ। ਹਾਂਜੀ ਹੁਣ ਜੋ ਸਰਕਾਰ ਸਾਡੀ ਜੋ ਸਰਕਾਰ ਹੈਗੀ ਹੈ। ਪੇੜ ਪੌਦੇ ਕੱਟੀ ਜਾਂਦੇ ਪਏ ਨੇ। ਬਿਲਡਿੰਗਾਂ ਬਣਾ
ਕਹੀ ਜਾਂਦੇ ਤਾਂ ਮਤਲਬ ਕਿ
ਹਾਂਜੀ।
ਜੋ ਹੈਗੇ ਨੇ, ਕਹਿੰਦੇ ਨੇ ਕਿ ਬਈ ਟੀਚਰਸ ਹੈਗੇ ਨੇ, ਅੱਜ- ਕੱਲ੍ਹ ਦੇ ਕਹਿੰਦੇ ਨੇ ਕੀ ਪਲਾਂਟਸ ਲਗਾਓ, ਪੇੜ ਪੌਦੇ ਲਗਾਓ। ਚਲੋ ਠੀਕ ਹਾਂ ਚਲੋ ਜੀ
ਠੀਕ ਐ ਵੱਡੀ ਜੇੜੀ ਮਸ਼ੀਨਾਂ ਨਾਲ ਪੇੜ-ਪੌਦੇ ਕੱਟਦੇ ਪੇ ਨੇ, ਠੀਕ ਐ ਜੀ ਇੱਕੋ ਦਮ ਸੋ-ਦੋ ਸੋ
ਹਾਂਜੀ।
ਤੋ ਪੇੜ ਰ ਅਗਰ ਅਸੀਂ ਪੇੜ ਲਗਾ ਵੀ ਲੈਂਨੇ ਆ ਬੱਚਿਆਂ ਨੂੰ ਕੈ ਕੇ ਪਲਾਂਟਸ 'ਤੇ ਉਨਾਂ ਦਾ ਕੀ ਫ਼ਾਇਦਾ ਹੋਏਗਾ?
ਹਾਂ।
ਕੋਈ ਫਾਇਦਾ ਈ ਨੀ ਹੋਣਾ।
ਹਾਂਜੀ ਸਾਡੇ ਆਲੀ ਸਾਈਡ ਸਾ ਹਾਂਜੀ ਸਾਡੀ ਆ ਸਾਈਡ ਸਾਰੇ ਪੇੜ ਕੱਟੇ ਗੇ ਰੋੜਾ ਤੋਂ ਇੱਕ ਵੀ ਪੇੜ ਹੈ ਨੀ ਏਧਰਲੀ ਸਾਈਡ।
ਅੱ
ਬੜੇ-ਬੜੇ ਪੁੂਲ ਬਣੀ ਜਾਂਦੇ ਐ, ਹਾਂ ਹਾਂਜੀ ਹਾਂ ਸਾਡੇ ਪੇੜ ਹੈ ਨੀ ਸੜਕਾਂ 'ਤੇ ਮੇਨ ਰੋੜਾ 'ਤੇ ਪੇੜ ਰਏ ਨੀ। ਕੋਈ ਪਲਾਂਨਟ‌ ਹੈ ਨੀ ਏਧਰ, ਹਾਂਜੀ। ਬੱੜੇ-ਬੜੇ ਪੁਲ ਬਣੀ ਜਾਂਦੇ ਐ, ਟਰਾਂਸ ਬਸ ਹਾਂਜੀ ਹਾਂ, ਹਾਂਜੀ।
ਹੂੰ, ਆਈ ਥਾ ਹਾਂ।
ਸਈ ਕੈ ਹਰ ਜਗਾ ਏਈ ਹੈਗਾ‌ ਨੀ, ਵੱਡੀ-ਵੱਡੀ ਬਿਲਡਿੰਗਾਂ ਬਣਾ ਲੈਂਦੇ ਨੇ ਕਿਰਾਏ 'ਤੇ ਠੀਕ ਏ ਬਿਲਡਿੰਗਾਂ ਆਪਣੇ ਫਾਇਦੇ ਲਈ ਬਣਾਂਦੇ ਨੇ ਕਿਰਾਏ 'ਤੇ ਚ ੜਾ ਦਿੰਦੇ ਨੇ, ਸਾਡਾ ਕੀ ਫਾਇਦਾ ਹੋਇਆ?
ਹਾਂਜੀ। ਹਾਂ ਏ ਤਾਂ ਹੈ।
ਹੂੰ।
ਜੇ ਪਲਾਂਨਟ ਹੋਣਗੇ‌ ਫਿਰ ਈ ਬਰਸਾਤ ਆਏਗੀ ਨਈ ਤਾਂ ਬਰ ਸਾਤ ਦਾ ਤਾਂ ਕੋਈ ਓ ਹੈ ਈ ਨੀ ਖਤਮ ਈ ਐ। ਹੋਰ ਵਧੀਆ ਐ ਵੀਰੇ ਤੁਸੀ ਵੀ ਦੱਸ
ਸਈ ਗੱ
ਹਾਂਜੀ।
ਹੂੰ।
ਨਈ ਸਾਡੇ ਤਾਂ ਵੈਸੇ ਏਧਰਲੀ ਸਾਈਡ ਹੋਗੇ ਪੰਜ-ਛੇ ਦਿਨ ਬਰਸਾਤ ਆਈ ਜਾਂਦੀ ਐ। ਹਾਂ‌ ਬਰਸਾਤ ਆਈ ਜਾਂਦੀ ਏਧਰ ਤਾਂ, ਅੰਧੇਰੀ ਵੀ ਆ ਜਾਂਦੀ ਐ। ਹਾਂਜੀ ਅੰਧੇਰੀ ਰਾਤ ਵੀ ਆਈ ਐ ਬਰਸਾਤ 'ਤੇ ਅੰਧੇਰੀ ਦੋਨੋ ਈ ਆਏ।
ਠੀ ਬੱਚੇ ਤੁਹਾਡੇ ਨਾਨੀ ਨੂਨੀ ਦੇ ਘਰ ਗਏ ਨੇ?
ਨਈ ਕਿੱਧਰ ਈ ਨੀ ਜਾਂਦੇ ਬੱਚੇ ਮੇਰ ਮੇਰੇ ਵਗੈਰ ਜੀ ਨੀ ਲਾਂਦੇ। ਘਰੇ ਈ ਰਹਿੰਦੇ ਆ ਸਾਡੇ ਬੱਚੇ। ਹਾਂ ਮੈਂ ਇਸ ਵਾਰ ਸਰਵੇ ਕਰਨ ਲੱਗੀ ਨੀ 'ਤੇ ਮੈਂ ਆਪ ਜਾਂਦੀ ਹੁੰਦੀ ਆ ਨਾਲ। ਹਾਂ, ਹਾਂ ਮੈਂ-ਮੈਂ ਸਾਨੂੰ ਡਿਊਟੀ ਲਾਤੀ ਏਧਰ ਤਾਂ ਅਸੀਂ ਗਏ ਨੀ ਕਿੱਧਰ ਲੀ ਸਾਈਡ ਈ, ਹਾਂਜੀ, ਹੂੰ। ਸਾਨੂੰ ਹੋਰ ਚੀ ਸਰਵੇ ਲਾਤੀ ਏਧਰ ਹਾਂ। ਹਾਂ, ਹਾਂ।
ਕੀ ਮਤਲ ਦਾ ਮੁਨਾ ਸਰਵੇ ਏ ਮੈਂ
ਹੂੰ। ਪੰਜਾਬ ਸਰਕਾਰ ਨੇ ਏਨਾਂ ਨਸ਼ੇ ਬਾਰੇ ਸਰਵੇ ਲਾ ਰੱਖੇ ਐ ਡਰਗਸ ਸੈਸਰਜ ਬੋਲਦੇ ਜੇ ਏਨੂੰ ਟੀਚਰਾਂ ਦੀ ਵੀ ਲਾ ਰੱਖੀਏ ਉਹ ਤਾਂ ਕਰਜ਼ਾ ਜਾ ਕੇ ਕਰਦੇ ਹੁੰਦੇ ਆ। ਅਸੀਂ ਵੀ ਕਰ ਜਾਂਦੇ ਆ ਪਰ ਸਾਨੂੰ ਪੰਜਾਬ ਸਰਕਾਰ ਨੇ ਫੋਨ ਦਿੱਤੇ ਆ ਵੱਡੇ -ਵੱਡੇ। ਤੇ ਫੋਨ ਤੇ ਅਸੀਂ ਉਹ ਸਰਵੇ ਕਰਦੇ ਆ ਵੀ ਕੋਈ ਗਰ 'ਚ ਨਸ਼ਾ ਕਰਦੈ। ਵੀ ਕਿਸ ਚੀਜ਼ ਦੀ ਦਿੱਕਤ ਆ ਰਹੀ ਐ ਕੀ ਚੀਜ਼ ਦੀ ਪ੍ਰੋਬਲਮ ਏ ਉਹ ਚੀਜ਼ ਦੱਸਦੇ ਹੁੰਦੇ ਦੈ। ਜੋਂ ਫੋਨ ਤੇ ਹੁੰਦੀ ਏ ਸਾਡੀ ਓਥੇ ਰਿਕੋਡਿੰਗ ਹੁੰਦੀ ਏ। ਹਾਂ ਤੇ ਉਹ ਇੱਕ, ਹਾਂਜੀ ਇੱਕ ਗਰ 'ਚ ਪੰਦਰਾਂ-ਵੀਹ ਮਿੰਟ ਲੱਗ ਜੇ ਹਾਂ, ਹਾਂ ਇੱਕ ਗਰ 'ਚ ਪੰਦਰਾਂ ਵੀਹ ਮਿੰਟ ਲੱਗ ਜਾਂਦੇ ਏ। ਹਾਂ, ਹਾਂ ਹਰ ਮੈਂਬਰ ਨੂੰ ਡਾਈ ਸੌ ਘਰ ਕਰਨੇ ਹੁੰਦੇ ਇੱਕ ਮਹੀਨੇ 'ਚ ਹਾਂਜੀ।
ਅੱਛਾ ਆਵਾਜ਼ ਅੱਛਾ, ਚਲ ਹੂੰ। ਚਲੋ ਮੈਂ ਫੇਰ ਅ ਮੇਰੀ ਮੋਟੀ ਅ ਰੋਟੀ ਲੈ ਕੇ ਆਏ ਦੇ ਨੇ।
ਅੱਛਾ।
ਤੇ ਮੈਂ ਚੈੱਕ ਕਰਨਾ ਠੀਕ ਹੈ ਜੀ।
ਹਾਂਜੀ ਠੀਕ ਹੈ, ਮੇਰੀ ਵੀ ਕੋਲਾਂ ਏਧਰੋਂ ਮੈਂ ਕਰ ਸਕਦੀ ਆ? ਅਸੀਂ ਇੱਧਰੋਂ, ਅਸੀਂ ਲਾਈ ਸੀਗੀ ਕੋਲ ਤੁਹਾਨੂੰ।
ਅ ਅ ਰੋਟੀ ਖਾ ਲਾ ਤੈਨੂੰ ਮੈਸੇਜ ਕਰਨਾ ਠੀਕ ਹੈ ਜੀ।
ਹਾਂਜੀ ਠੀਕ ਐ ਜੀ।